ਹੈਲੋ, ਹਾਂਜੀ ਸਤ ਸ੍ਰੀ ਕਾਲ ਜੀ। ਹੋਰ ਠੀਕ ਕੋ
ਹਾਂਜੀ ਮੈਂ ਕੈੰਦੀ ਤੁਸੀਂ ਸੁਣਾਓ?
ਸਭ ਵਧੀਆ। ਤੁਸੀਂ ਸੁਣਾਓ, ਸਭ ਠੀਕ-ਠਾਕ, ਘਰ ਪਰਿਵਾਰ ਸਭ ਠੀਕ ਐ?
ਹਾਂਜੀ, ਹਾਂਜੀ, ਸਬ ਵਧੀਆ।
ਔ ਕਿੱਦਾਂ ਵਧੀਆ ਸਭ। ਸਭ ਵਧੀਆ ਸਭ
ਹੋਰ ਕੀ ਕਰਦੇ ਸੀ।
ਬੰਨਾ ਰੋਟੀ ਰੁਟੀ ਚੱਲ ਰੀ ਐ। ਰੋਟੀ ਪਾਣੀ ਬਣਦਾ ਵਾ ਦੁਪਹਿਰ ਦੀ ਤਿਆਰੀ ਹੋ ਰੀ ਟਾਈਮ ਦੁਪਹਿਰ ਦਾ ਤਿੰਨ ਵਜੇ ਦਾ ਹੈਗਾ। ਹੋ ਗਏ ਵੇ
ਹਾਂ ਮੈਂ ਪਹਿਲੇ ਹੀ ਸਬਜੀ ਵਗੈਰਾ ਬਣਾ ਕੇ ਰੱਖ ਦੇਨੇ ਆ ਹਾਂਜੀ।
ਅੱਛਾ, ਤੁਸੀਂ ਬਣਾਈ ਮੰਮਾ ਨੇ ਬਣਾਈ ਐ?
ਨਈ ਮੈਂ ਈ ਬਣਾਈ ਐ।
ਅੱਛਾ, ਬਣਾ ਲੈਂਦੇ ਓ ਸਬਜ਼ੀ ਵਗੈਰਾ?
ਹਾਂਜੀ, ਹਾਂਜੀ ਸਭ ਕੁਛ ਆਂਦਾ ਐ।
ਚਲੋ ਵਧੀਆ ਐ ਸਭ ਕੁਛ ਆਣਾ ਜਾਣਾ, ਕੀ ਬਣਾਇਆ?
ਹਾਂਜੀ। ਮੈਂ ਬਣਾਏ ਜੀ ਛੋਲੇ, ਚਿੱਟੇ ਛੋਲੇ। ਗਰਮੀ ਚ ਰੋਟੀ ਤਾਂ ਖਾਧੀ ਨੀ ਜਾਂਦੀ ਫੇਰ ਮੈਂ ਕਿਆ ਚਾਵਲ ਈ ਬਣਾਨੇ ਆ।
ਨਾਲੇ ਸਬਜ਼ੀਆਂ ਨੇ ਗਰਮੀਆਂ ਚ ਸਬਜ਼ੀਆਂ ਵੀ ਨੀ ਆਂਦੀਆਂ। ਦਾਲ ਈ ਐ ਬਸ ਦਾਲ, ਛੋਲ, ਰਾਜਮਾ। ਨ ਯੇ ਚੀਜਾ ਬਣਾ ਲੋਂ ਬਸ।
ਹੂੰ, ਨਈ ਬਾਕੀ ਫੇਰ ਕਦੀ ਤੋਰੀ, ਟਿੰਡੇ ਉਹ ਖਾ-ਖਾ ਕੇ ਬੰਦਾ ਅੱਕ ਜਾਂਦਾ ਐ।
ਸਾਡੇ ਬੱਚੇ ਨ ਸਾਡੇ ਬੱਚੇ ਨਾ ਟਿੰਡੇ ਖਾਂ ਨਾ ਤੋਰੀ ਖਾਂਦੇ, ਨਾ ਕੱਦੂ ਸਬਜ਼ੀ ਸਾਡੇ ਬਹੁਤ ਘੱਟ ਬਣਦੀ ਬਾਈ ਚਾਂਸ ਬਣਦੀ ਐ। ਕੋਈ ਬੱਚੇ ਸਬਜ਼ੀ ਖਾ ਕੇ
ਨਹੀਂ ਪਹਿਲੇ ਮੈਂ ਸਾਡੇ ਘਰ ਵੀ ਨੀ ਖਾਂਦੇ ਸੀਗੇ ਪਹਿਲੇ ਤਾਂ ਸਭ ਹਮ ਪਰ ਮੈਂ ਨਾ ਫੇਿਰ ਉਹੀ ਯੂ ਸਿੱਖਿਆ ਹੋਇਆ। ਸਾਡੇ ਸਭ ਕੁੱਝ ਖਾਂਦਾ ਤੇ ਕੋਈ
ਅੱਛਾ ਸਾਡੇ ਤੇ ਗੁੜੀਆਂ ਨੂੰ ਤੋ ਬਸ ਉਹ ਕੁਛ ਦੂਸਰੀ ਚੀਜ਼ਾਂ ਬਣਾ ਦੋ ਤੇ ਬੇ ਿੱਟਣ ਨੂੰ ਹੈਗਾ ਬ ਸਾਨੂੰ ਦਾਲ ਦਾਲ ਖਾਣੀ ਹੈ ਦਾਲ ਬਣਾਓ
ਬਸ ਮੇਰੇ ਵੀ ਘਰ ਜ਼ਿਆਦਾ ਹੀ ਚਾਵਲ ਹੀ ਬਣਦੇ ਨੇ ਵੀ ਕੀ ਹਰ ਦੁਪਹਿਰੇ ਚਾਵਲ ਲ ਹੋਣਗੇ ਕਿਸੇ ਨਾ ਕਿਸੇ ਚੀਜ਼ ਨਾਲ ਕਦੀ ਛੋਲੇ ਚਾਵਲ ਕਦੀ ਦਾਲ ਚਾਵਲ ਕਦੇ ਨਮਕੀਨ ਚਾਵਲ ਬਣ ਗਏ ਮਤਲਬ ਸੁਕਆ ਹੋਇਆ ਕਿ ਚਾਵਲ ਸਾਡੇ ਮੇਰੇ ਫਰਿੱਜ ਚ ਚਾਵਲ ਹ ਕਰਦੇ ਜ
ਅੱਛਾ ਗਰਮੀ ਹੈ ਨਾ ਗਰਮੀ ਚਾਵਲ ਅੱਛੇ ਲੱਦੇ ਦਾਲ ਚੌਲ ਵਗੈਰਾ ਹੈ
ਹਮ ਨਹੀਂ ਮੇਰੇ ਤਾਂ ਸਰਦੀਆਂ ਚ ਵੀ ਬ ਪਦੇ ਰਹੇਗੇ ਸਰਦੀ ਚ ਵੀ ਸਾਡੇ ਘਰ ਦੇ ਛੱਡਦੇ ਹੈ
ਸਾਡੇ ਤੋਂ ਸਰਦੀਆਂ ਚ ਕੱਟ ਚੱਲਦਾ ਬਣੇ ਗ ਤਾਂ ਫੇਿਰ ਉਹ ਲੋਂਗ ਵਗੈਰਾ ਪਾ ਕੇ ਜਿ ਦੂਜੇ ਤੇ ਮਸਾਲੇ ਪੈਂ ਉਹ
ਚਡ ਉਥੇ ਜਿਵੇਂ ਮਰਜ਼ੀ ਬਣਾਲੋ ਚਾਵਲ ਹੋਣੇ ਚਾਹੀਦੇ ਨੇ ਬਸ
ਅੱਛਾ ਬੱਚੇ ਖੁਸ਼ ਹੋਰ ਖਾਂਦੇ ਹੋਦੇ ਆ ਹਮ ਅੱਛਾ ਹੋਰ ਤਾਂ ਵਧੀਆ ਠੀ ਕਰ ਰੇ ਹੋ
ਬ ਕੁਛ ਨੀ ਹੋਣੇ, ਤਾਂ ਫ੍ਰੀ ਹੋਏ ਸੀ ਮੈਂ ਹਾਂ ਬੈਠੀ ਸੀ ਸੁਣ ਰੋਟੀ ਸਬਜ਼ੀ ਬਣਾ ਕੇ ਕਿਨੂ
ਹਮ ਕਿੰਨੇ ਵਜੇ ਖਾਂਦੇ ਰੋਟੀ?
ਬਸ! ਇਹੀ ਢਾਈ ਤਿਨ ਜ ਕਰੀਬ ਖਾ ਲੈਂਦੇ ਨੇ। ਮਤ ਦੋ ਮੈਂ ਤਿਆਰ ਰੱਖਦਿਆਂ ਕਦੇ ਦੋ ਵਜੇ ਆ ਜਾਂਦੇ ਨੇ। ਕਦੇ ਟਾਈ ਤੇ ਜਾਂਦਾ ਰ ਜਿਸ ਟਾਈਮ ਮ ਪ ਪਾਪਾ ਫਿਰ ਉਸ ਟਾਈਮ ਬਣਾ ਦਿੰਦੀ ਆ ਦੇ ਦਿੰਦੀ ਆ।
ਅੱਛਾ- ਅੱਛਾ!
ਹਮ ਜਿਵੇਂ ਚਾਵਲ ਵਗੈਰਾ ਹੋਣ ਉਹ ਤੇ ਪਹਿਲੇ ਹਾਂਜੀ ਜੇ ਚਾਵਲ ਵਗੈਰਾ ਹੋਣ ਉਹ ਤਾਂ ਮੈਂ ਬਣਾ ਕੇ ਪਹਿਲੇ ਰੱਖ ਦਿੰਦੀ ਹਾਂ ਤੇ ਰੋਟੀ ਬ ਫਿਰ ਜਦੋਂ ਆਉਂਦੇ ਨੇ ਫਿਰ ਤਾਂਹੀਂ ਬਣਾਉਂਦੀ ਆ ਨਾਲ- ਨਾਲ ਬਰ ਕਰ
ਗਰਮੀ ਨਾ ਗਰਮੀ 'ਚ ਵੈਸੇ ਆਉਂਦੇ ਤਾਂ ਮਨ ਤੋਂ ਕਰਦਾ ਹੀ ਨਹੀਂ ਕੁਛ ਖਾਂਦਾ ਚੋਲ ਰੱਖ ਜਲਦੀ ਖਾਣੇ ਚ ਜਾਂਦੇ ਲਾਈਟ ਵੇਟ ਹੁੰਦਾ ਖਾ ਲੈਂਦੇ
ਘਰ ਤਾਂ ਰਹਿੰਦਾ ਇੰਨਾ ਬਣਦਾ ਪਿਆ ਗਰਮੀ ਦੇ ਦਿਨ ਵੀ ਦੋਨਾ ਟਾਈਮ ਸਾਡਾ ਦੁਪਹਿਰੇ ਵੀ ਬਣਦਾ ਪਿਆ ਰਾਤੀ ਵੀ ਬਣਦਾ ਪਿਆ।
ਹਮ! ਨਹੀਂ ਰਹਿਤਾ ਅੱਛਾ ਲੱਦਾ ਗਰਮੀ ਹੈ, ਨਾ ਰੋਟੀ ਨਾਲ ਰਹਿਤਾ ਚਾਹੀਦਾ, ਚਾਹੀਦਾ ਅੱਛਾ ਲੱਗਦਾ ਟੇਸਟ ਰੋਟੀ ਨਾਲ ਟੇਸਟ ਆ ਜਾਂਦਾ।
ਹਾਂਜੀ ਚਾਹੇ ਰੋਟੀ ਹੋਏ ਚ ਚਾਵਲ ਹੋ ਫ ਉਹੀ
ਹਮ ਹਮ ਹਮ ਕਰਲੋਓ ਉ ਚੇਚਾ ਪਾਣੀ ਪਾ ਕੇ ਪਤਲਾ- ਪਤਲਾ ਕਰਕੇ ਲੱਸੀ ਬਣਾ ਪੀਂਦੇ ਨੇ ਸਵਾਦ ਲੈਂਦੇ ਨੇ।
ਸਾਡੇ ਇੱਥੇ ਤਾਂ ਕਦੀ ਜਿਵੇਂ ਮਨ ਹੋਏਗਾ ਹੋਵੇ ਮੇ ਕਦੇ ਘੀ ਦਾ, ਕਦੀ ਆਲੂ ਵਾਲਾ ਕਦੇ ਬੂੰਦੀ ਵਾਲਾ ਉਸ ਚ ਵੀ ਵਰਾਇਟੀ ਚਾਹੀਦੀ ਹੈ ਹਾਂ ਜਿਵੇਂ ਸਵੇਰੇ ਸਵੇਰੇ ਅਗਰ ਜਿਵੇਂ ਫਿਰ, ਮੈਂ ਦੁਪਹਿਰੇ ਹੋਣ ਘੀ ਵਾਲਾ ਬਨਵਾਤੈ ਤੇ ਫਿਰ ਰਾਤੀ ਹੁਣ ਹੁੰਦੀ ਵਸ ਖਾਣਗੇ ਆਲੂ ਵਾਲਾ ਸੇਮ ਨੀ ਖਾਣਗੇ। ਅੱਛੀ।
ਤੋ ਇਹ ਟੇਸਟ ਬੱਚੇ ਟੈਸਟ ਆਪਣਾ। ਇਕ ਟੇਸਟ ਵੀ ਆਂਦਾ ਰੋਟੀ ਦਾ। ਆਪਾਂ ਇੱਕੋ ਚੀਜ਼ ਵੀ ਖਾਂਦੇ ਹਾਂ ਬੋਰ ਹੋ ਜਾਂਦੇ ਆ ਖਾ ਅੱਗੇ।
ਹਾਂਜੀ ਉਹੀ ਹੁੰਦਾ ਨਾ ਫਿਰ ਖੁਦ ਦਾ ਈ ਨੀ ਮਨ ਲਗਦਾ ਖਾਣ ਦਾ ਰੋਟੀ ਤੁਹਾਨੂੰ ਕੀ ਖਵਾਈਏ।
ਹੁੰ, ਗਰਮੀ ਤੇ ਬਸ ਇਹੀ ਹੈਗਾ, ਕਿਚਨ ਵਿਚ ਕੰਮ ਰੋਟੀ ਪਾਨੀ, ਰੋਟੀ ਪਾਨੀ ਸਮਝ ਨੀ ਆਂਦਾ ਬਨਾਨਾ ਕੀ ਏ। ਪਹਿਲਾ ਤਾਂ ਸੋਚਨਾ ਪੈਂਦਾ। ਬਨਾਈਏ ਕੀ। ਉਸ ਤੋਂ ਬਾਦ ਤੋਨ ਦਾ ਕੀ ਕਰਨਾ।
ਕਿਉਂਕਿ ਏਹੀ ਹੁੰਦਾ ਨਾ ਪਹਿਲੇ ਦੂਜੇ ਨੂੰ ਇੱਕ ਚੀਜ਼ ਪਸੰਦ ਹੁੰਦੀ। ਦੀਏ ਦੂਜੇ ਨੂੰ ਨਈ ਹੁੰਦੀ। ਫੇਰ ਉਹ ਸੋਚ ਕੇ ਬੰਦਾ ਬਨਾਣਦਾ ਏ ਕਿ ਹੁਨ ਕੀ ਬਣਾਵਾਂ। ਹੁਣ ਕੀ ਬਣਾਵਾਂ।
ਸਹੀ ਗੱਲ, ਉਹੀ ਸਵੇਰੇ ਪੋਏ ਬਣਾ ਬੇਟੀ ਨੇ ਖਾ ਲੀਏ। ਬੇਟੇ ਨੇ ਕੇਂਦਾ ਮੈਨੂੰ ਨੀ ਖਾਨਾ ਕੁੱਛ ਹੋਰ ਬਨਾ ਕੇ ਦੋ। ਉਹਨੂੰ ਹੁਣ ਫੇਰ ਮੈਂ ਦਾਲ ਬਾਟੀ ਬਣਾ ਕੇ ਦਿੱਤੀ। ਅਲੱਗ, ਅਲੱਗ ਟੇਸਟ ਲੈਂਦੇ ਨੇ।
ਅਰੇ ਹੁਨ ਮੈਂ ਪਹਿਲੇ ਘਰ ਬਨਾਈ ਮੈਂ ਪਹਿਲੇ ਦਾਲ। ਤੇ ਫੇਰ ਪਾਪਾ ਦਾਲ ਈ ਹੁੰਦੀ ਪਾਪਾ ਦਾਲ ਖਾ ਲੈਂਦੇ ਨੇ। ਉਹ ਕਹਿੰਦੇ ਮੈਂ ਨੀ ਖਾਨੀ, ਫੇਰ ਮੈਂ ਭਿੰਡੀ ਬਣਾਈ। ਭਿੰਡੀ ਚਾਚੂ ਖਾਂਦੇ ਨੇ, ਪਾਪਾ ਨੀ ਖਾਂਦੇ।
ਅੱਝਾ, ਭਿੰਡੀ ਵੀ ਖਾ, ਖਾ ਕੇ ਬੋਰ ਹੋ ਗੇਆ। ਗਰਮੀਆ ਚ ਭਿੰਡੀ, ਭਿੰਡੀ, ਭਿੰਡੀ।
ਸਾਨੂੰ ਵਧੀਆ ਲੱਗਦੀ ਏ ਭਿੰਡੀ। ਸਾਡੇ ਘਰ ਸਾਰੇ ਖਾ ਲੈਂਦੇ ਨੇ, ਪਾਪਾ ਈ ਨਹੀਂ ਖਾਂਦੇ ਬਸ।
ਉਹ ਤੇ ਭਰਵਾ ਹੋ ਨਾ ਤੇ ਅੱਛੀ ਲੱਗਦੀ ਐ।
ਹੁੰ, ਨਹੀਂ ਸਿੰਪਲ ਵਾਲੀ ਵੀ ਅੱਛੀ ਲੱਗਦੀ ਏ, ਜਿਵੇਂ ਬਣਾਈ ਹੋਏ। ਚੰਗੇ ਤਰੀਕੇ ਨਾਲ। ਮੈਂ ਮੈਂ ਦੋਨੋ ਤਰੀਕੇ ਦੀ ਬਨਾ ਲੈਂਦੀ ਆਂ। ਜਦ ਜਿੰਨੇ ਜਿਵੇਂ ਦੀ ਖਾਣੀ ਹੋਵੇ, ਉਸ ਹਿਸਾਬ ਨਾਲ। ਨਈ ਤਾਂ ਵੈਸੇ ਤਾਂ ਉਹੀ ਮਸਾਲਿਆਂ ਨੂੰ ਸਭ ਨੂੰ ਮਿਕਸ ਕਰਕੇ ਨਮਕ ਮਿਰਚ, ਹਲਦੀ, ਲਾਲ ਮਿਰਚ, ਦੇਗੀ ਮਿਰਚ ਤੇ ਕਾਲਾ ਨਮਕ ਹੋ ਗਿਆ ਬਾਕੀ ਗਰਮ ਮਸਾਲੇ ਵਗੈਰਾ ਵਾ ਏ ਇੱਕ ਪੇਸਟ ਉਹ ਉਹ ਪਾ ਕੇ ਓਨੂੰ ਮਿਕਸ ਕਰ ਲੋ ਤੇ ਉਹੀ ਭਿੰਡੀਆਂ ਨੂੰ ਵਿੱਚੋਂ ਕੱਟ ਕੇ ਉਹਦੇ ਵਿੱਚ ਮਸਾਲਾ ਪਾ ਕੇ ਓਨੂੰ ਫਰਾਈ ਕਰ ਲੋ। ਤੇ ਪਿਆਜ ਨਾਲ ਓਨੂੰ ਭੁੰਨ ਲੋ, ਹਾਂਜੀ ਕਦੀ ਕਧਾਰ ਦਈਂ ਵਾਲੀ ਤੇ ਹਾਂਜੀ ਤੇ ਕਦੀ ਕਰਾਰ ਭਿੰ ਹਲਦੀ ਵੀ ਬਣਾਣੀ ਬੋਵੇ। ਤੇ ਨਮਕ ਮਿਰਚ ਪਾ ਕੇ ਜਿਵੇਂ ਪਿਆਜ ਨੂੰ ਕਰ ਲੋ, ਉਹਨੂੰ ਕਰ ਲੋ ਰੜਕ ਤ ਤੜਕ ਲੋ ਤੇ ਉਹਦੇ ਵਿੱਚੋ ਬਸ ਪਾ ਦੋ ਕੱਟ ਕੇ ਇੱਕ ਸਿੰਪਲ ਕਦੀ ਕਰਾਰ ਜਿਵੇਂ ਨਾ ਹੋਵੇ। ਨਾ ਝੰਜਟ ਕਰਨੇ ਦਾ ਘਾਰ ਬਣਾਵੋ।
ਸਟੋਲ ਤੇ ਖਾਣ ਜਾਂਦਾ ਕਦੇ ਐਂਜ ਖਾਲੀ
ਹਾਂਜੀ, ਹਾਂਜੀ, ਬਸ ਫਿਰ ਖੁੱਦ ਦਾ ਹੀ ਨੀਂ ਮਨ ਕਰਦਾ ਕਿ ਐਵੇਂ ਹੁੰਦਾ ਐ। ਏ ਤਾਂ ਹੁੰਦਾ ਨ੍ਹੀਂ ਇਕ ਦਿ ਮੈਂ ਕਿਆ ਚਲੋ ਦੂਜੇ ਤਰੀਕੇ ਨਾਲ ਬਣਾਣੇ ਆਂ।
ਸਹੀ ਗੱਲ ਆ। ਇੱਕ ਵਾਰ ਖਾਣੀ ਈ ਜਾਂਦੀ ਡਿੰਡੀ, ਫਿਰ ਬਚ ਜਾਂਦੀ ਓ ਫਿਰ ਆਪਾਂ ਨੂੰ ਹੁੰਦਾ ਦੂਜੀ ਤਰ੍ਹਾਂ ਬਣਾ ਜਿਰੀ ਗੋਲ ਗੋਲ‌ ਕਟ ਕਿ ਬਣਾ ਲਓ ਕਈ ਵਾਰ। ਕਈ ਵਾਰ ਲੰਬੀ ਬਣਾ ਲਓ, ਕਦੇ ਮਸਾਲੇ ਭਰ ਕੇ ਬਣਾ ਲਓ।
ਉਹ ਸਾਡੇ ਘਰ ਚ ਭਿੰਡੀ ਬਚਦੀ ਨੀਂ ਏ। ਕਦੀ ਵੀ
ਅੱਛਾ- ਬੜੀ ਟੇਸਟੀ ਬਣਦੀ ਨਾ ਫੇਰ ਹਂ ਬਸ ਉਹੀ ਸਵਾਦ ਅਗਰ ਬਣਾਣਾ ਬਸ ਖਾਣੀ ਤਾਂ ਜਾਂਦੀ ਆ
ਹੂੰ, ਹੋਰ ਸੁਣਾਓ ਸਭ ਵਧੀਆ ਚੱਲਦਾ।
ਹਾਂਜੀ ਸਭ ਵਧ ਵਧੀਆ।
ਸਟਡੀ ਵਗੈਰਾ ਚੱਲ ਰੀਏ।
ਚੱਲ ਰੀ ਅਲੇ ਤੇ ਵੇਟ ਹੋ ਰਿਹਾ ਰਿਜ਼ਲਟ ਦਾ।
ਅੱਛਾ ਰਿਜ਼ਲਟ ਆਇਆ ਨੀ, ਅਜੇ!
ਨਈ ਹਲੇ ਆਣਾ ਮੇਰਾ
ਅੱਛਾ ਅੱਛਾ। ਲੇਟ ਹੋਇਆਗੇ।
ਨਹੀਂ ਮਨੇ ਤਾਂ ਹਲੇ ਤਾਂ ਕੀ ਕਹਿੰਦੇ ਨੇ ਸਾਡੇ ਪੇਪਰ ਹੀ ਹੁਣ ਪੱਚੀ ਨੂੰ ਖ਼ਤਮ ਹੋਏ ਸੀਗੇ। ਹਾਂਜੀ। ਬਸ ਉਹ ਤਾਂ ਹੁਣ ਆਏਗਾ। ਜੁਲਾਈ ਅਗਸਤ ਤੱਕ ਰਿਜਲਟ ਆਉ।
ਹਾਂ ਫਿਰ ਤਾਂ ਲੇਟ ਆਏਗਾ ਐਗਜ਼ਾਮ ਹਣੇ। ਤਾਂ ਫਿਰ ਲੇਟ ਹੀ ਆਏਗਾ।
ਹਾਂ ਬਸ ਫਿਰ ਉਸ ਤੋਂ ਬਾਅਦ ਫਿਰ ਮਾਸਟਰ ਤੇ ਭੇਜਿਆ। ਮੈਚਮੇਟਸ ਤਾਂ ਹੋਗੀ ਸਾਡੀ।
ਅੱਛਾ। ਚਲੋ ਹੋਰ ਠੀਕ ਹੈ ਮੰਮੀ ਪਾਪਾ ਵਧੀਆ।
ਹਾਂਜੀ ਵਧੀਆ ਨੇੜ ਤੁਸੀ ਦ
ਛੁੱਟੀਆਂ ਰਿਜ਼ਲਟ ਰਹਿੰਦੇ ਹੋਣੇ ਤੇ, ਹਾਂਜੀ ਵਧੀਆ ਵਧੀਆ।
ਹਾਂਜੀ ਸਾਡੇ ਵੀ ਛੁੱਟੀਆਂ ਹੀ ਸਾਡੇ ਤਾਂ ਛੁੱਟੀਆਂ ਹੀ ਨੇ। ਵੈਸੇ ਉੜਦੇ ਸ਼ੁਕ ਆ ਰਿਹਾ ਪਹਿ ਪੂਰਾ ਨਾਈਨ ਟੂ ਫਾਈਵ, ਬੈਠੋ ਉੱਥੇ ਜਾ ਕੇ। ਕਲਾਸਿਸ ਦੇਖੋ, ਹੁਣ ਘਰ ਹੈਗਾ, ਹਾਂਜੀ।
ਛੋਟੇ ਥੋੜੇ, ਹੂੰ ਸਾਡੇ ਥੱਲੇ ਪੰਦਰਾਂ, ਮਈ ਤੋਂ ਪੈ ਜਾਂਦੀ ਹੈ ਨਾ। ਹੈਂ। ਹਾਂ ਸਾਡੇ ਤੋਂ ਪੰਦਰਾਂ ਮਈ ਤੋਂ ਪੈ ਜਾਂਦੀ ਹੈ।
ਸਾਡੇ ਤੇ ਇੰਨੀ ਜਾ ਕੇ ਆਇਆ ਪੇਪਰ ਵੀ। ਹਾਂ ਉਹ ਵੀ ਸਾਡੇ ਹੈਵੀ ਈਵਨਿੰਗ ਬੈਚ
ਅ ਅੱਛਾ। ਅੱਛਾ ਹਾਂ। ਹੋਰ ਸੁਣਾਓ ਅਛਾ ਫਿਰ ਬਸ ਬੱਚੇ ਗਰਮੀ ਹੈਗੀ ਕਿ ਕੂਲਰ ਲਾਗੇ ਸੁੱਤੇ ਕੂਲਰ ਬੰਦ ਹੀ ਰਿੰਦਾ ਦੋ ਮਿੰਟ ਵਿੱਚ ਲੈਣ ਦਿੰਦੇ ਉਹਨੂੰ
ਸਾਡੇ ਚ ਤਾਂ ਸਾਰੇ ਬਿਮਾਰ ਹੋ ਪਏ ਨੇ ਸਾਰੇ ਗ ਗਰਮ ਚਰ ਹੋਇਆ ਪਿਆ ਨਾ ਪੀਲਾਾ ਚੱਲ ਰਿਹਾ ਨਾ ਪੱਖਾ ਚੱਲ ਰਿਹਾ ਹੁਣ ਅੱਜ ਤਾਂ ਵਧੀਆ ਹੈਗਾ ਅੱਜ ਤਾਂ ਬਾਰਿਸ਼ ਵਾਲਾ ਮੌਸਮ ਹੈਗਾ ਹੈ ਤੇ ਗੱਲ ਵੀ ਠੀਕ ਠਾਕ ਥੋੜਾ ਠੀਕ ਹੋ ਰਿਹਾ ਦੋ ਦਿਨਾਂ ਤੋਂ ਉਸ ਤੋਂ ਪਹਿਲ ਤਾਂ ਇੰਨੀ ਗਦੀ ਗਰਮੀ ਸੀ ਨਾ ਬਿਨਾਂ ਗਰਮੀ ਪਸੀਨੇ ਵਾਲੀ ਚਿਪਚੀ ਵਾਲੀ ਗਰਮੀ ਹੁੰਦੀ ਨਾ ਉਹ ਸੀਗੀ
ਅੱਛਾ ਅੱਛਾ ਅੱਛਾ ਅੱਛਾ
ਬਾਰ ਬਾਰਾਂ ਬੰਦਾ ਆ ਕੇ ਜੇਤ ਚ ਬੈਠਦਾ ਹੁੰਡ ਚ ਬੈਠਦਾ ਉਹ ਐੰਨੀ ਠੰਡੀ ਹਵਾ ਲੱਗਦੀ ਹੈ ਉਸ ਟਾਈਮ ਫਿਰ ਘਰ ਵੀਦਾ ਦੋ ਲੰਦਾਾਰ
ਅੱਛਾ ਹਮ
ਸਕੂਲ ਤਾਂ ਬਸ ਇਹੀ ਹੈਗਾ ਦੋਸਤੋ
ਬਸ ਚੱਲ ਸਾਡਾ ਗਰਮੀ ਮੌਸਮ ਤੋਂ ਉਵੇਂ ਚੱਲਣਾ ਸਵੇ ਲੱਗ ਦਾ ਬਾਰਿਸ਼ਾ ਲੱਗ ਬਾਰਿ ਜਾ ਸਕਦੀ ਹੈ
ਸਾਡੇ ਇੱਥੇ ਤਾਂ ਆਹੀ ਮੌਸਮ ਹੀ ਹੈਗਾ ਹਾਂਜੀ ਬਸ ਹੁਣ ਹਾਂ ਹ
ਸਤਿ ਸ਼੍ਰੀ ਅਕਾਲ ਫਿਰ ਮਿਲਣਾ ਓਕੇ ਠੀਕ ਹੈ ਜੀ ਸਤਿ ਸ੍ਰੀ ਅਕਾਲ
ਹ